ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਕਿਵੇਂ ਠੀਕ ਹੋ
ਹਾਂਜੀ ਹਾਂਜੀ
ਹੋਰ ਕੀ ਕਰਦੇ ਸੀ ਹਾਂਜੀ ਮੈਂ ਵੀ ਵਧੀਆ ਜੀ ਕੀ ਕਰਦੇ ਸੀ
ਬਸ ਸੌਉਣ ਦੀ ਤਿਆਰੀ ਚ ਹੈਗੇ ਆ ਹੁਣ ਤਾਂ
ਅੱਛਾ ਜੀ ਹੋਰ ਭੋਜਨ ਵਗੈਰਾ ਕਰ ਰਿਹਾ
ਹੋਰ ਖਾ ਲਿਆ ਡਿਨਰ
ਕੀ ਖਾਧਾ ਸੀ ਅੱਜ
ਅੱਜ ਕੜੀ ਬਣਾਈ ਸੀ
ਅੱਛਾ ਜੀ, ਕਕੜੀ ਬਣਾਉਣੀ ਨੀ ਆਉਂਦੀ?
ਨਈਂ ਆਂਦੀ? ਕੜੀ ਤਾਂ ਬਹੁਤ ਸੌਖੀ ਏ ਬਨਾਣੀ।
ਹਾਂਜੀ, ਮੈਨੂੰ ਮੈਨੂੰ ਕੜੀ ਨੀਂ ਬਣਾਉਣੀ ਆਉਂਦੀ, ਮੈਨੂੰ ਸਮਝ ਨੀਂ ਲੱਗਦੀ ਵੀ ਜਿੱਦਾਂ, ਅਸੀਂ ਸਮਝ ਲਓ ਕੜੀ ਬਣਾਨੇਂ ਆਂ, ਮੈਂ ਇੱਕ ਵਾਰੀ ਬਣਾਈ ਸੀਗੀ। ਪਤਾ ਨੀ ਫੇਰ, ਮੈਨ ਮੇ ਤੋਂ ਬਣੀ ਨੀ?
ਗੜਬੜ ਹੋਈ ਸੀ।
ਜਿੱਦਾਂ ਮਤਲਬ ਮੈਂ ਯੂਟਿਊਬ ਤੋਂ ਦੇਖ ਕੇ ਬਣਾਈ ਸੀਗੀ, ਤੇ ਮੈਂ ਅ ਜਿੱਦਾਂ ਮਤਲਬ, ਅਹ ਜਿੱਦਾਂ ਮੈਨੂੰ ਕਿਸੇ ਨੇ ਦੱਸਿਆ ਸੀਗਾ ਵੀ ਮੈਨੂੰ ਇਸ ਚੀਜ਼ ਚ ਕਨਫਿਊਜਨ ਆ, ਜਿੰਨਾ ਅਸੀਂ ਬੇਸਣ ਲੈਨੇਂ ਆਂ, ਵੀ ਓਨਾ ਹੀ ਅਸੀਂ, ਦਹ ਨਹੀਂ ਲੈਣਾ ਵੈ, ਕਿ ਦਹੀਂ ਵ
ਨਹੀਂ ਜੀ ਨਹੀਂ, ਵੇਸਣ ਬਹੁਤ ਥੋੜ੍ਹਾ ਪਾਈਦੈ।
ਅੱਛਾ ਜੀ।
ਸਈ ਬਣਦੀ ਹੈ।
ਜਿੱਦਾਂ ਸਮਝ ਲਓ ਅਸੀਂ, ਅਹ ਤਿੰਨ ਅਹ ਤਿੰਨ ਜਣਿਆਂ ਨੇ ਕੜੀ ਖਾਣੀ ਹੋਣੀ, ਹਾਂਜੀ ਤੇ ਫੇਰ ਉਸ ਹਿਸਾਬ ਨਾਲ ਮਤਲਬ ਸਾਨੂੰ, ਅੱਧੀ ਕੋਲੀ ਵੇਸਣ ਲੈਣਾ ਚਾਹੀਦੈ ਹਣਾਂ। ਅਤੇ ਇੱਕ ਪੂਰੀ ਕੋਲੀ ਅਤੇ, ਇੱਕ ਅੱਧੀ ਕੌਲੀ ਦਹੀਂ ਲੈਣਾ ਚਾਹੀਦੈ ਹੈਣਾ।
ਹਾਂ।
ਏਦਾਂ ਕਰਨਾ ਚਾਹੀਦਾ ਜੀ।
ਜੀ, ਜੀ, ਬਿਲਕੁਲ।
ਜੀ ਮੈਂ ਉਦੋਂ ਮਤਲਬ ਅਹ, ਦੋਂ ਮੈਨੂੰ ਲੱਗਦਾ ਮੈਂ ਜਿੰਨਾ ਬੇਸਣ ਲਿਆ ਸੀ ਮੈਨੂੰ ਮੈਨੂੰ ਮੇਰੀ ਫਰੈਂਡ ਕਹਿੰਦੀ ਸੀ ਵੀ, ਜਿੰਨਾ ਬੇਸਨ ਲੈਣਾ ਉਨਾ ਹੀ ਦਹੀਂ ਲੈਣਾਵੈ। ਤੇ ਮੈਂ ਬਣਾਇਆ ਸੀ ਤੇ ਮੇਰੀ ਕੜੀ ਖ਼ਰਾਬ ਸੀਗੀ, ਜਿੱਦਾਂ ਮੈਨੂੰ ਬੇਸਣ ਦਾ ਹੀ ਸਵਾਦ ਆਉਂਦੀਆਂ ਸੀਗਾ।
ਤੇ ਨਾਲੇ ਨਾ ਦਹੀਂ ਦੀ ਨੀ ਸਈ ਬਨਦੀ, ਖੱਟੀ ਲੱਸੀ ਲਿਆਣੀ ਚਾਹੀਦੀ ਐ, ਡੇਅਰੀ ਤੋਂ।
ਅੱਛਾ ਡੇਅਰੀ ਤੋਂ ਖੱਟੀ ਲੱਸੀ ਵੱਖਰੀ ਮਿਲ ਜਾਂਦੀ ਆ? ਅੱ ਤਿੰਨ ਸਾਲਾਂ ਵੀ ਕ ਅੱਛਾ। ਹਾਂਜੀ ਪਿੰਡਾਂ ਵਿੱਚ ਵੀ ਹੁਣ, ਘੱਟ-ਵੱਧ ਈ ਐ। ਤਿਆ
ਹਮ, ਲੱਸੀ ਚ ਵੇਸਣ ਘੋਲ ਲੈਣਾ।
ਅੱਛਾ ਜੀ।
ਤੇ ਪਿਆਜ, ਅਦਰਕ, ਲਸਨ ਦਾ ਬਣਾ ਲੈਣਾ ਤੜਕਾ।
ਅੱਛਾ ਲਸਣ ਵੀ ਪਾਂਦੇ ਦੇ ਆ ਕੜੀ ਚ?
ਤੇ ਪਹਿਲੇ ਰਿਫਾਈਨ ਪਾ ਕੇ ਅ, ਕਾਲੀ ਮਿਰਚ, ਧਨੀਆ, ਲਾਲ ਸਾਬਤ ਮਿਰਚ। ਮੇਥਰੇ, ਜੀਰਾ, ਜਵੈਨ, ਇਹ ਸਾਰੇ ਮਸਾਲੇ ਪਾਈ ਦੇ ਐ।
ਅੱਛਾ ਜੀ
ਸੁੱਕਾ ਧਨੀਆ ਵੀ ਬੜਾ ਅੱਛਾ ਟੇਸਟ ਆ ਉਹਦਾ ਬਹੁਤ ਸਵਾਦ ਬਨੀਏ।
ਅੱਛਾ ਜੀ, ਮੇਰੀ ਮੰਮਾ ਨੇ ਕੜੀ ਬਣਾਈ ਹੋਈ ਹੈ। ਪਰ ਮੈਨੂੰ, ਮੈਨੂੰ ਜਦੋਂ ਥੋੜ੍ਹੀ ਖੱਟੀ, ਖੱਟੀ ਨੀ ਹੁੰਦੀ ਉਹ ਵਾਲ਼ੀ ਪਸੰਦ ਆ।ਬਟ ਇਹ ਥੋੜੀ ਜਿਹੀ ਠੀਕ ਜੀ ਬਣਾਉਂਦੇ ਆ
ਤਾਨੂ ਕਿਹਾ ਨਾ, ਲੱਸੀ ਲਈ ਦੀ ਐ, ਉਹਦੀ ਬਨਦੀ ਐ ਖੱਟੀ। ਉਹ ਕੜੀ ਕੀ, ਜਿਹੜੀ ਖੱਟੀ ਨਾ ਹੋਵੇ।
ਹਾਂਜੀ ਤਾਂ ਕੋਈ ਮਿੱਠੀ ਜਿਹੀ ਪਸੰਦ ਕਰਦੇ ਆ, ਮੈਨੂੰ ਮਿੱਠੀ ਮਤਲਬ ਮਿੱਠੀ ਜਿਹੀ ਹੁੰਦੀ ਨਾ, ਉਹ ਨੀ ਵਧੀਆ ਲੱਗਦੀ ਹੁਣ ਜਿੱਦਾਂ ਬਹੁਤ ਲੱਸੀ ਤਾਂ ਇਦਾਂ ਮੈਂ ਬਹੁਤ ਰੇਅਰ ਆ ਵੀ ਵਧੀਆ ਬਣੇ ਮ ਸਾਨੂੰ ਦਦੀ ਆ ਉਹਦਾ ਮਤਲਬ ਸੱਚ ਬਹੁਤ ਰੇਅਰ ਹੀ ਹੈ ਵੀ ਸਵਾਦ ਲੱਗੇ
ਮੈਨੂੰ ਤਾਂ ਸਹੀ ਪੁੱਛੋ ਪਕੌੜੇ ਪਾਣੇ ਵੀ ਪਸੰਦ ਨਹੀਂ ਹੈਗੇ।
ਹਾਂਜੀ ਹਾਂਜੀ ਮੈਨੂੰ ਵੀ ਬਿਲਕੁਲ ਪਸੰਦ ਨਹੀਂ ਹਾਂਜੀ ਹਾਂਜੀ ਆਲੂ ਹੋਨ ਤੇ ਲੰਬੇ ਲੰਬੇ ਪਿਆਜ ਹੁਣ ਪਕੌੜੇ ਮੈਨੂੰ ਵੀ ਨੀ ਪਸੰਦ ਓਦਾਂ ਪਕੌੜੇ ਬੰਦਾ ਦੋ ਤਿੰਨ ਖਾ ਲੈਂਦੀ ਮੈਂ ਜਿੱਦਾਂ ਕੱਢੇ ਹੋਏ ਬਟ ਮੈਨੂੰ ਕੜੀ ਚ ਪਕੌੜੇ ਬਿਲਕੁਲ ਵਧੀਆ ਨਹੀਂ ਲੱਗਦੇ
ਐਵੇਂ ਖਲਾਰਾ ਹੀ ਪਾਉਦੇ ਪਕੌੜੇ
ਹਾਂਜੀ ਹਾਂਜੀ ਪਰ ਜਿੱਦਾਂ ਮੇਰੀ ਮੰਮਾ ਹੁਣ ਕੜੀ ਬਣਾਉਂਦੇ ਆ ਨਾ ਬਹੁਤ ਰੇਅਰ ਹੈ ਰਵੀ ਕਿ ਬਹੁਤ ਸਵਾਦ ਬਣੂਗੀ ਮਤਲਬ ਜਿਆਦਾਤਰ ਠੀਕ ਠਾਕ ਹੀ ਹੁੰਦੀ ਹੈ ਜਿੱਦਾਂ ਖੱਟ ਤੀਜੀ ਨਾ ਬਹੁਤ
ਹਮ ਹਮ
ਹਾਂਜੀ
ਤੁਸੀਂ ਕੀ ਵਧੀਆ ਬਣਾ ਲੈਂਦੇ ਹੋ
ਮੈਂ ਕਰੇਲੇ ਬਹੁਤ ਵਧੀਆ ਬਣਾ ਲੈਂਦੀ ਹਾਂ ਮੈਨੂੰ ਸਾਰੇ ਜਿੱਦਾਂ ਕਹਿੰਦੀ ਆ ਵੀ ਕਰੇਲੇ ਬਹੁਤ ਸਵਾਦ ਹੁੰਦੇ ਆ ਮੈਂ ਜਿੱਦਾਂ ਭਰਵੇਂ ਕਰੇਲੇ ਬਣਾਉਂਦੀ ਹਾਂ ਅਹ ਭਰੇ ਹੋਏ ਨੇ ਮਸਾਲੇ ਵਾਲੇ ਉਹ ਬਣਾਉਂਦੀ ਆ ਮੈਂ ਯੂਟਿਊਬ ਤੋਂ ਹੀ ਇੱਕ ਵਾਰੀ ਸਿੱਖੇ ਸੀਗੇ ਅਤੇ ਉਦੋਂ ਮੈਂ ਮਤਲਬ ਟਰਾਈ ਕੀਤੀ ਸੀ ਉਹ ਰੱਬ ਵੱਲੋਂ ਵੀ ਬਹੁਤ ਵਧੀਆ ਬਣੇ ਉਹ ਤੋਂ ਬਾਅਦ ਫਿਰ ਮੈਂ ਕਿੰਨੀ ਵਾਰੀ ਬਣਾਏ ਫਿਰ ਮੰਮਾ ਉਹਨਾਂ ਨੂੰ ਖਵਾਏ ਫਿਰ ਇਹਨਾਂ ਨੂੰ ਵੀ ਬਹੁਤ ਵਧੀਆ ਲੱਗੀ ਫਿਰ ਅਸੀਂ ਇੱਕ ਵਾਰੀ ਯਾਤਰਾ ਤੇ ਗਏ ਸੀ ਮੈਂ ਉੱਥੇ ਲੈ ਕੇ ਗਈ ਫਿਰ ਸਾਡੇ ਨਾਲ ਜਿਹੜੇ ਸੀਗੇ ਨਾ ਉਹਨਾਂ ਨੂੰ ਵੀ ਦਿੱਤੇ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਬਹੁਤ ਵਧੀਆ ਲੱਗੇ
ਸਫ਼ਰ 'ਚ ਵੈਸੇ ਵੀ ਬੜੇ ਵਧੀਆ ਲੱਗਦੇ ਕਰੇਲੇ
ਹਾਂਜੀ ਹਾਂਜੀ ਨਾਲੇ ਖ਼ਰਾਬ ਨੀ ਨਾ ਹੁੰਦੇ ਕਰੇਲੇ ਇਸ ਲਈ ਲੋਕ ਕਿ ਸਫ਼ਰ ਚ ਕੈਰੀ ਕਰਦੇ ਆ ਜਿੱਦਾਂ ਬਣਾਦੀ ਹੁੰਦੀ ਹਾਂ ਮਤਲਬ ਅਹ ਪਹਿਲਾਂ ਕਰੇਲਿਆਂ ਦੇ ਸ਼ ਛਿਲਕੇ ਲਾ ਲੈਣੇ ਫ਼ਿਰ ਗੱਬ ਚ ਚੀਰਾ ਮਾਰ ਕੇ ਸਾਰੇ ਮੈਂ ਬੀ ਇੱਕ ਵੀ ਨਹੀਂ ਰੱਖਦੀ ਮੈਂ ਸਾਰੇ ਬੀ ਕੱਢ ਦਿੰਦੀ ਆਾਂ ਫੇਰ ਉਹਨਾਂ ਚ ਲੂਣ ਪਾ ਦੇਣਾ ਲੂਣ ਪਾ ਕੇ ਧੋ ਕੇ ਤੇ ਫੇਿਰ ਪਾਣੀ ਕੱਢ ਤੇ ਮੈਂ ਸਾਈਡ ਤੇ ਰੱਖ ਦਿੰਦੀ ਹਾਂ ਤੇ ਉਓਨੀ ਦੇਰ ਚ ਮੈਂ ਜਿੱਦਾਂ ਸਾਰਾ ਪਿਆਜ ਵਗੈਰਾ ਔਰ ਟਮਾਟਰ ਵੀ ਮੈਂ ਪਾਉਂਦੀ ਹਾਂ ਅਦਰਕ ਲਸਣ ਮਿਰਚਾਂ ਇਹ ਸਾਰੀਆਂ ਮੈਂ ਜਿਹਦਾ ਪਿਆਜ਼ ਆ ਮੈਂ ਉਹ ਕਰਦੀ ਹਾਂ ਮਤਲਬ ਚੋਪ ਹੀ ਕਰਦੀ ਹਾਂ ਹੱਥ ਨਾਲ ਹੀ ਕਰਦੀ ਹ ਤੇ ਬਾਕੀ ਚੀਜ਼ਾਂ ਮੈਂ ਗ੍ਰਾਇੰਡ ਕਰ ਲੈਂਨੀ ਹਾਂ ਤੇ ਫਿਰ ਜਦੋਂ ਮੇਰਾ ਸਾਰਾ ਕੁਛ ਹੋ ਜਾਂਦਾ ਫਿਰ ਮੈਂ ਉਸ ਤੋਂ ਬਾਅਦ ਮੈਂ ਤੇਲ ਪਾਉਂਦੀ ਹਾਂ ਕੜਾਹੀ ਚ ਅਤੇ ਉਹਦੇ 'ਚ ਜਿਹੜੇ ਮੇਰੇ ਕਰੇਲੇ ਹੁੰਦੇ ਆ ਹੁਣ ਉਹ ਨੂੰ ਮੈਂ ਚੰਗੀ ਤਰ੍ਹਾਂ ਪੂਰੇ ਕਰ ਲੈਂਦੀ ਹਾਂ ਮਤਲਬ ਪੂਰੇ ਰੋਸਟ ਕਰ ਲੈਂਦੀ ਹਾਂ ਉਹ ਤੋਂ ਬਾਅਦ ਉਹਨਾਂ ਨੂੰ ਕੱਢ ਕੇ ਉਹੀ ਤੇਲ ਵਿੱਚ ਆਪਣਾ ਤੜਕਾ ਭੁੰਨ ਲੈਂਦੀ ਹਾਂ ਵਧੀਆ ਤਰਾਂ, ਹਾਂਜੀ ਫਿਰ ਆਪਣੇ ਸਾਰੇ ਮਸਾਲੇ ਵਗੈਰਾ ਪਾ ਲੈਂਨੀ ਆਂ। ਫੇਿਰ ਜਦੋਂ ਮਤਲਬ ਹਾਂਜੀ ਫੇਰ ਉਹ ਵਿੱਚ ਭਰਦੇ ਨੇ ਬਸ ਤੇ ਬਹੁਤ ਵਧੀਆ ਬਣਦੇ ਹਾਂਜੀ ਭਰਨ ਤੋਂ ਬਾਅਦ ਕਿਉਂਕਿ ਮੇਰੇ ਜਿਹੜੇ ਕਰੇਲੇ ਹੁੰਦੇ ਮੈਂ ਪਹਿਲਾਂ ਹੀ ਜਿੱਦਾਂ ਕਈ ਜਾਣੇ ਤੇ ਇਦਾਂ ਕਰਦੇ ਨਾ ਵੀ ਥੋੜ੍ਹੇ ਪਹਿਲਾਂ ਕੱਚੇ ਪੱਕੇ ਰੋਸਟ ਕਰਦੇ ਆ ਬਾਅਦ ਚ ਪ੍ਰੋਪਰ ਕਰਦੇ ਆ ਮੈਂ ਪਹਿਲਾਂ ਹੀ ਕਰ ਲੈਂਦੀ ਹਾਂ ਹਾਂਜੀ ਬਹੁਤ ਵਧੀਆ ਬਣਦੇ ਆ
ਪਰਵੀਂ ਸ਼ਿਮਲਾ ਮਿਰਚ ਬਣਾਈ ਕਦੀ
ਪਰ ਮੀ ਅਹ ਨਹੀਂ ਮੈਂ ਬਣਾਈ ਤੇ ਨੀ ਪਰ ਮੈਨੂੰ ਮੈਂ ਸੁਣਿਆ ਵਾ ਜਦੋਂ ਮੈਂ ਖਾਧੀ ਸੀ ਏ ਇੱਕ ਵਾਰੀ। ਅਹ ਕਿਸੇ ਆਂਟੀ ਨੇ ਮੈਨੂੰ ਖਵਾਈ ਸੀਗੀ ਉਹਦੇ ਵਿੱਚ ਆਲੂ ਪਾ ਕੇ ਲੋਕ ਬਣਾਉਂਦੇ ਆ ਉਹ ਵੀ ਬੋਤ
ਹੂੰ, ਸਾਨੂੰ ਬੋਤ ਸਵਾਦ ਲੱਗਦੀ, ਮੇਰੇ ਬੱਚੇ ਵੀ ਖ਼ੁਸ਼ ਹੋ ਕੇ ਖਾਂਦੇ।
ਤੁਸੀਂ ਕਿੱਦਾਂ ਬਣਾਂਦੇ ਓ ਮਤਲਬ?
ਮਈ ਬੋਇਲ ਕਰ ਲੈਨੇ ਆ ਆਲੂ। ਜਿਵੇਂ ਪਰੌਂਠਿਆਂ ਲਈ ਮਿਕਸਰ ਤਿਆਰ ਕਰੀ ਦਾ ਆਲੂਆਂ ਦਾ। ਉਵੇਂ ਤਿਆਰ ਕਰ ਲੈਨਾ ਐ।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
ਤੇ ਸ਼ਿਮਲਾ ਮਿਰਚਾਂ, ਪਹਿਲੇ ਤਾਂ ਅਸੀਂ ਨਾ ਪੂਰੀ ਪੂਰੀ ਸ਼ਿਮਲਾ ਮਿਰਚ ਭਰ ਕੇ ਬਨਾਈ ਦੀ ਸੀ।
ਅੱਛ
ਤੇ ਫੇਰ ਮੈਂ ਵੀ ਕਿਤੇ ਦੇਖ ਖੀ ਪਤਾ ਨੀ ਕੋਈ ਵੀਡੀਓ ਵਗੈਰਾ ਹਾਫ ਕਰਕੇ ਨਾ, ਸ਼ਿਮਲਾ ਮਿਰਚ ਕੱਟ ਕੇ। ਬੀ ਕੱਢ ਕੇ ਤੇ ਉਹਦੇ ਚ ਫੇਰ ਆਲੂ ਭਰ ਕੇ, ਉੱਤੇ ਨਾ ਪਤਲਾ ਪਤ ਪਤਲਾ ਵੇਸਨ ਲਾ ਦੇਣਾ, ਵੇਸਨ ਘੋਲ ਲੈਣਾ ਪਤਲਾ-ਪਤਲਾ।
ਅੱਛਾ।
ਉਹ ਹੱਥ ਨਾਲ ਥੋੜਾ ਉੱਤੇ ਪੇਸਟ ਜਿਹਾ ਲਾ ਦੇਨਾ ਵੇਸਨ ਦਾ।
ਅੱਛਾ ਜੀ।
ਤੇ ਉਹਦੇ ਨਾਲ ਆਲੂ ਨੀ ਨਾ ਫੇਰ ਬਾਰ ਆਂਦੇ। ਤੇ ਮੀਡੀਅਮ ਸੇਕ ਤੇ ਕਰਦੇ ਨੇ ਕਿ
ਅੱਛਾ ਜੀ।
ਫੇਰ ਉਹ ਬੜੀਆਂ ਵਧੀਆ ਬਨਦੀਆਂ ਰਹਿੰਦੀਆਂ ਫੇਰ ਸਲੋ ਕਰ ਦੇਣਾ ਥੋੜ੍ਹੀ ਦੇਰ ਬਾਦ। ਤੇ ਵਧੀਆ ਬੰਦਿਆਂ। ਸੌਖੀਆਂ ਈ ਐ ਬਨਾਨੀਆਂ।
ਅੱਛਾ ਜੀ, ਕੋਈ ਨੀ ਮੈਂ ਵੀ ਟਰਾਈ ਕਰਾਂਗੀ, ਦੇਖਾਂਗੀ। ਚ ਮੈਂ ਖਾਦੀਆਂ ਸੀਗੀਆਂ ਜਿੱਦਾਂ ਜਿਹੜੀਆਂ ਛੋਟੀਆਂ-ਛੋਟੀਆਂ ਕੱਟ ਕੇ ਬਣਾਉਂਦੀਆਂ ਨਾ ਗੱਬੋ ਮੈਂ ਖਾਧੀ ਸੀ ਮੈਨੂੰ ਬਸ ਵਧੀਆ ਲੱਗੀ ਸੀ ਪਰ ਮੈਂ ਕਦੀ ਟਰਾਈ ਨੀ ਕੀਤੀਆਂ। ਤੁਸੀਂ ਜਿੱਦਾਂ ਮਤਲਬ ਘਿਓ ਆ ਉਹ ਖੁਦ ਘਰੇ, ਘਰੇ ਕੱਢਦੇ ਆਂ, ਬਾਹਰੋਂ ਬਾਏ ਵਗੈਰਾ ਕਰਦੇ ਓ?
ਘਰ ਹੀ, ਮਲਾ ਅ ਮਲਾਈ ਵਗੈਰਾ ਦਾ ਬਨਾ ਲਈਦਾ।
ਅੱਛਾ ਜੀ ਘਰੇ ਕੱਢਦੇ ਹੋ ਤੇ ਦੁੱਧ ਤੁਸੀਂ ਡੇਅਰੀ ਤੋਂ ਲਿਆਂਦੇ ਹੋ?
ਨਹੀਂ ਘਰ ਹੀ ਆਂਦਾ ਐ।
ਅੱਛਾ ਜੀ।
ਡੇਅਰੀ ਦਾ ਹੀ ਲਾਇਆ ਹੋਇਆ, ਘਰ ਹੀ ਦੇ ਕੇ ਜਾਂਦਾ ਐ।
ਤੇ ਕਿੰਨੇ ਦਿਨਾਂ ਤੱਕ ਮਤਲਬ ਘਿਓ ਕੱਢ ਲੈਂਦੇ ਓ?
ਅਸੀਂ ਮਹੀਨੇ ਚ ਤਿੰਨ ਕੁ ਵਾਰੀ ਬਨਾ ਲਈਦਾ।
ਥੋੜਾ ਥੋੜਾ ਕਰਕੇ ਕਰਦੇ ਹੋ ਜਾਂ ਮਲਾਈ ਜ਼ਿਆਦਾ ਜੋੜ ਕੇ ਕੱਢਦੇ ਹੋ
ਜ਼ਿਆਦਾ ਹੀ ਜੋੜ ਲੈਂਦੀ ਹੈ ਜੱਗ ਲਾਇਆ ਹੋਇਆ ਇੱਕ ਜੱਗ ਜਦੋਂ ਭਰ ਜਾਂਦਾ, ਪਰੇ ਲਈਦਾ
ਰਿੜਕਦੇ ਕਿਹਦੇ ਨਾਲੋਂ ਤੁਸੀਂ
ਅਹ ਉਹ ਹੁੰਦਾ ਨੀ ਲੱਕੜ ਦਾ ਠੋਕਣਾ ਜਿਹਾ
ਅੱਛਾ ਜੀ, ਜਦੋਂ ਮੇਰੀ ਮੰਮਾ ਦਾ ਹੱਥ ਨਾਲ ਕਰਦੇ ਆ। ਹੱਥ ਨਾਲ ਕਰਕੇ, ਫੇਰ ਠੰਡਾ ਪਾਣੀ ਪਾਂਦੇ ਆ ਮੱਖਣ ਕਢਾਉਣ ਹਾਂਜੀ-ਹਾਂਜੀ, ਬਟ ਅੱਜ-ਕੱਲ੍ਹ ਤਾਂ ਮਸ਼ੀਨਾਂ ਹੀ ਇੱਦਾਂ ਦੀਆਂ ਆ ਗਈਆਂ ਵਾ ਜਿੱਦਾਂ ਮਤਲਬ, ਓ ਸਾਰਾ ਓ, ਉਹਦੇ ਵਿੱਚ ਪਾ ਦੋ। ਮਲਾਈ ਹੁੰਦੀ ਆ ਤੇ ਉਹਨੂੰ ਜਸਟ ਈਦਾਂ ਘੁਮਾਨਾ ਈ ਆ ਤੇ ਉਹਦੇ ਨਾਲ ਮੱਖ ਖਨ ਬਨ ਕੇ ਨਿਕਲਦਾ ਵਾ।
ਹੂੰ।
ਈਜ਼ੀ ਤਰੀਕੇ ਵੀ ਆ ਗਏ ਆ ਜਿੱਦਾਂ ਅੱਜ ਕੱਲ੍ਹ ਤਾਂ।
ਹੂੰ-ਹੂੰ।
ਹਾਂਜੀ। ਹੋਰ ਤੁਸੀਂ ਸਭ ਤੋਂ ਵਧੀਆ ਮਤਲਬ ਚੀਜ਼ ਕਿਹੜੀ ਬਣਾਦੇ ਓ ਜਿਹੜੀ ਤੁਹਾਡੇ ਬੱਚੇ ਵੀ ਕਹਿਨ ਫੈਮਲੀ ਕਵੇ ਵੀ ਸਭ ਤੋਂ ਵਧੀਆ ਤੁਹਾਡੇ ਹੱਥ ਦੀ ਇਹ ਲੱਗਦੀ ਹੈ ਚੀਜ਼
ਮੈਂ ਨਾਵ ਰਤਨ ਚਾਵਲ ਬੜੇ ਵਧੀਆ ਬਣਾਦੀ ਹਾਂ।
ਅੱਛਾ ਜੀ ਇਹ ਕਿਹੜੇ ਚਾਵਲ ਹੁੰਦੇ ਆ ਜੀ,
ਇਹ ਨਾ ਜਿਵੇਂ ਕੇਕ ਵਾਂਗੂ ਬਣ ਜਾਂਦੇ ਹੈ ਕੇਕ ਹੁੰਦਾ ਨਾ
ਅੱਛਾ
ਕੇਕ ਤਾਂ ਮਿੱਠਾ ਹੁੰਦਾ ਨਾ ਇਹ ਚਾਵਲਾਂ ਦਾ ਕੇਕ ਬਣ ਜਾਂਦਾ।
ਅੱਛਾ ਜੀ ਕੋਈ
ਹੁਣ ਕਿਸੇ ਦੀ ਰੋਟੀ ਕਰੋ ਵਧੀਆ ਲੱਗਦਾ ਹੈ
ਇਹ ਨੈੱਟ ਤੇ ਮੈਂ ਨੈੱਟ ਤੇ ਸਰਚ ਕਰਕੇ ਦੇਖਾਂਗੀ ਨਵ ਰਤਨ ਚਾਵਲ ਹਾ ਟੂ ਮੇ ਹਾਂਜੀ ਹਾਂਜੀ
ਜਿਵੇਂ ਸਿੰਪਲ ਆਪਾਂ ਚਾਵਲ ਬਣਾਉਾਨਦੇ ਹ ਓਦਾਂ ਚਾਵਲ ਬਣਾ ਲੈਣੇ ਹੈ। ਨਮਕੀਨ,
ਹਾਂਜੀ ਇਹ ਤਾਂ ਹੈ
ਨਾਲ ਆਲੂ ਦੀ ਜਾਂ ਪਨੀਰ ਦੀ ਭੁਰਜੀ ਬਣਾ ਲੈਣੀ ਹੈ ਪਤਲੇ ਪਤਲੇ ਗੋਲ ਆਲੂ ਕੇ ਨਾ ਉਹਨਾਂ ਦੀ ਸਬਜ਼ੀ ਬਣਾ ਲੋ ਉਹ ਨੀ ਬਣਾਣੇ ਪਨੀਰ ਦੀ ਭੁਰਜੀ ਬਣਾਲ ਲੋ ਭਾਵੇਂ ਪਰ ਜ਼ਿਆਦਾ ਸਵਾਦ ਨਾ ਆਲੂ ਹੀ ਲੱਗਦੇ ਆ ਵਿੱਚ
ਕੋਈ ਨੀ ਮੈਂ ਨਵਰਤਨ ਚਾਵੱਲ ਕਢ ਕੇ ਵੇਖਣਗੀ ਜੀ
ਤੇ ਦਹੀਂ ਲਈ ਦਾ ਗਾੜਾ ਵਾਲਾ ਦਹੀਂ ਤੇ ਲਿਕੁਡ ਕਲਰ ਮਿਲਦੇ ਹੈ ਉਹ ਲਾ ਕੇ ਵਿੱਚ ਫਿਰ ਦੱਸਾਂਗੀ ਕਦੀ ਰੈਸਪੀ
ਠੀਕ ਹੈ ਜੀ ਚਲੋ ਸਤਿ ਸ਼੍ਰੀ ਅਕਾਲ ਜੀ ਓਕੇ ਜੀ ਬਾਏ